ਹੈਲੋ।
ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਜੀ, ਹੋਰ ਤੁਸੀਂ ਠੀਕ ਹੋ ਜੀ?
ਹਾਂਜੀ, ਵਧੀਆ ਮੈਮ।
ਚਲੋ ਠੀਕ ਅਸੀਂ ਵੀ ਵਧੀਆ ਮੈਮ
ਕੀ ਕਰ ਰਹੇ ਸੀ?
ਤੇ ਮੈਮ ਬਸ ਫਰੀ ਸੀ।
ਹਾਂਜੀ।
ਤੇ ਅੱਜ ਆਪਾਂ ਟੋਪਿਕ ਤੇ ਗੱਲ ਕਰਾਂਗੇ ਭਰੂਣ ਹੱਤਿਆ ਦੇ ਬਾਰੇ ਜੀ।
ਠੀਕ ਹੈ ਮੈਮ।
ਤੇ ਇਹ ਇੱਕ ਆਪਣੇ ਸਮਾਜ ਦੇ ਵਿੱਚ ਆਮ ਹੀ ਹੈ ਭਰੂਣ ਹੱਤਿਆ ਦੇਖੋ।
ਹਾਂਜੀ, ਹਾਂਜੀ
ਤੇ ਕਿ ਹੈ ਵੀ ਮਤਲਬ ਕਿ ਗੈਰ ਕਾਨੂੰਨੀ ਪ੍ਰਕਿਰਿਆ ਹੇਗੀ।
ਹਾਂਜੀ, ਹਾਂਜੀ ਇਹ ਤਾਂ ਹੈਗਾ ਹੀ ਹੈ।
ਸਮਾਜ ਦੇ ਵਿੱਚ ਲਈ ਬਹੁਤ ਬੁਰੀ ਚੀਜ਼ ਹੈ ਹੈਨਾ।
ਬੁਰੀ ਚੀਜ਼ ਹੈ ਹਾਂਜੀ।
ਕਿਉਂਕਿ ਵੀ ਜਦੋਂ ਕੋਈ ਵੀ ਬੱਚਾ ਹੁੰਦਾ ਮਾਂ ਦੇ ਗਰਭ ਦੇ ਵਿੱਚ ਪਲ੍ਹ ਰਿਹਾ ਹੁੰਦਾ ਹਨਾ। ਤਾਂ ਉਹਦੀ ਜਾਂਚ ਕਰਵਾਈ ਜਾਂਦੀ ਹੈ ਦੇਖੋ।
ਹਾਂਜੀ, ਕਿ ਬੇਟਾ ਕਿ ਬੇਟੀ ਹੈ।
ਹਾਂਜੀ, ਹਾਂਜੀ ਤੇ ਉਹਨੂੰ ਵੀ ਮਤਲਬ ਕਿ ਜੇ ਉਹ ਕੁੜੀ ਹੁੰਦੀ ਹੈ, ਤਾਂ ਉਹਨੂੰ ਜਨਮ ਲੈਣ ਤੋਂ ਪਹਿਲਾਂ ਹੀ ਢਿੱਡ ਦੇ ਵਿੱਚ ਖ਼ਤਮ ਕਰ ਦਿੱਤਾ ਜਾਂਦਾ ਹੈ।
ਹਾਂਜੀ ਜਾਂ ਤਾਂ ਮਤਲਬ ਆਪਾਂ ਇਹ ਕਹਿ ਦਿੰਦੇ ਵੀ ਕਿੱਟ ਵਗੈਰਾ ਦੇ ਦਿੰਦੇ ਨੇ
ਹਾਂਜੀ।
ਜਾਂ ਆਪਾਂ ਕਹਿ ਦਿੰਦੇ ਹਾਂ ਵੀ, ਅਬੋਸ਼ਨ ਕਰ ਦਿੰਦੇ ਨੇ
ਹਾਂਜੀ, ਹਾਂਜੀ ਬਿਲਕੁਲ ਜੀ।
ਹਾਂਜੀ ਮੈਮ।
ਵੀ ਜਿਹੜੇ ਲੋਕ ਨੇਗੇ, ਪੜ੍ਹੇ ਲਿਖੇ ਹੋਣ ਦੇ ਬਾਵਦ ਜੂਦ ਵੀ, ਆਪਣੇ ਪੇਰੈਂਟਸ ਦੀਆਂ ਗੱਲਾਂ ਦੇ ਵਿੱਚ ਆ ਕੇ
ਹਾਂਜੀ।
ਤੋ ਉਹ ਗ, ਜਿਹੜੇ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਕੁੱਖ ਵਿੱਚ ਹੀ ਮਰਵਾ ਦਿੰਦੇ ਨੇ
ਮਰਵਾ ਦਿੱਤਾ ਜਾਂਦਾ, ਹਾਂਜੀ ਇੱਕ ਬੇਟੇ ਦੀ ਲਾਲਸਾ ਦੇ ਵਿੱਚ ਹਾਂਜੀ, ਹਾਂਜੀ
ਪਰ ਇਹ ਹੈਗਾ ਵੀ, ਇਹ ਸਮਾਜ ਦੇ ਲਈ ਬਹੁਤ, ਬੁਰੀ ਗੱਲ ਕਹਿ ਦਿੰਨੇ ਹਾਂ ਆਪਾਂ
ਸੋਚ ਬੁਰੀ ਹੈ।
ਹਾਂਜੀ ਹਾਂ, ਕਿਉਂਕਿ ਕੇ ਅੱਜ- ਕੱਲ੍ਹ ਦੇ ਲੋਕ ਜਿਹੜੇ ਪੜ੍ਹ ਲਿਖ ਗਏ ਨੇ ਗੇ, ਉਹ ਕੁਛ ਕੁ ਲੋਕ ਨੇ ਜਿਹੜੇ ਪੁਰਾਣੀ ਸੋਚ ਰੱਖ ਰਹੇ ਨੇ ਗਏ, ਪਰ ਟਾਈਮ ਦੇ ਹਿਸਾਬ ਦੇ ਨਾਲ ਵੀ ਬ, ਲੋਕਾਂ ਦੇ ਵਿੱਚ ਨੇ ਜਿਹੜੀਆਂ ਕੁਛ ਤਬਦੀਲੀਆਂ ਆ ਵੀ ਗਈਆਂ ਨੇ, ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ
ਹਾਂਜੀ।
ਕਿਉਂਕਿ ਉਹ ਬੇਟੀ ਨੂੰ ਵੀ ਆਪਣੇ ਮਤਲਬ ਕਿ ਲੜਕੇ ਦੇ ਬਰਾਬਰ ਹੀ ਸਮਝਦੇ ਨੇ। ਪਰ ਇਹਦੇ ਪਿੱਛੇ ਵੀ, ਮਤਲਬ ਕਿ ਆਪਾਂ ਰੀਜ਼ਨ ਕਹਿ ਦਿੰਦੇ ਜਿਵੇਂ ਉਹ ਨੇ ਗੇ ਕੇ ਵੀ, ਉਹਨਾਂ ਦੇ ਵਿੱਚ ਲੜਕੇ ਦੀ ਜਿਵੇਂ ਲਾਲਸਾ ਕਹਿ ਦਿੰਦੇ ਹੁੰਦੀ ਆ ਹਨਾ, ਕਿਉਂਕਿ ਉਹਨਾਂ ਨੂੰ ਐ ਹਾਂਜੀ ਹਾਂ।
ਹਾਂਜੀ।
ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜਿਹੜਾ ਸਾਡਾ ਅੱਗੇ ਪਰਿਵਾਰ ਹੈ, ਉਹ ਅੱਗੇ ਵੱਧਦਾ ਰਹੂਗਾ।
ਵਧਦਾ ਰਹੂਗਾ, ਪਰ ਇਹ ਨੀ ਨਾ ਫੇਰ ਮੈਡਮ ਦੇਖ। ਦੇਖਦੇ ਹੈਗੇ ਕਿ ਅਗਰ ਲੜਕੀ ਨੀ ਹੋਊਗੀ, ਤਾਂ ਵਧੂਗਾ ਵੀ ਕਿਵੇਂ।
ਹਾਂਜੀ ਹਾਂ ਬਿਲਕੁਲ।
ਠੀਕ ਹੈ ਨਾ ਜੀ, ਜੇ ਬੇਟੀ ਨੀ ਹੋਊਗੀ ਤਾਂ, ਉਹੀ ਗੱਲ ਹੈ ਵੀ ਉਹ। ਤੇ ਤੁਹਾਡਾ ਵੰਸ਼ ਕਿਵੇਂ ਚਲਾਊਗੀ।
ਹਾਂਜੀ ਹਾਂ, ਉਹ ਆਪਣੇ ਬੱਚੇ ਨੂੰ ਨੇ ਜਿਹੜਾ ਉਹ ਵਿਆਹ ਕਿਵੇਂ ਸਕਣਗੇ।
ਕਿਵੇਂ ਸਕਣਗੇ, ਫੇਰ ਤਾਂ ਮੁੰਡਿਆਂ ਦੀ ਜ਼ਿਆਦਾ ਆ। ਰੇਸ਼ੋ ਵੱਧ ਜੂਗੀ, ਦੇਖੋ ਕੁੜੀਆਂ ਦੀ ਘੱਟ ਜੂਗੀ।
ਹਾਂਜੀ ਹਾਂ ਬਿਲਕੁਲ ਜੀ, ਹਾਂਜੀ।
ਹਾਂਜੀ।
ਪਰ ਕਈ ਵਾਰ ਇਹ ਹੈ ਕਿ ਅੱਜ- ਕੱਲ੍ਹ, ਪਿਛਲੇ ਸਮੇਂ ਤੋਂ ਆਪਣੇ ਸਮਾਜ ਦੇ ਵਿੱਚ ਇੱਕ। ਇੱਕ ਦਾਜ ਪ੍ਰਥਾ ਵੀ ਚੱਲ ਰਹੀ ਹੈ ਦੇਖੋ।
ਹਾਂਜੀ। ਹਾਂਜੀ।
ਜਿਹੜਾ ਵੀ ਕੁੜੀ ਦੇ ਵਿਆਹ ਦੇ ਸਮੇਂ, ਮਤਲਬ ਕੇ, ਵੀ ਮੁੰਡੇ। ਵਾਲੇ ਨੇ, ਉਹ ਬਹੁਤ ਜ਼ਿਆਦਾ ਕੈਸ਼, ਗੋਲਡ, ਐਵੇਂ ਦੀਆਂ ਚੀਜ਼ਾਂ ਮੰਗਦੇ ਨੇ ਦੇਖੋ।
ਹਾਂਜੀ- ਹਾਂਜੀ, ਪਹਿਲਾਂ ਤਾਂ ਫਰਨੀਚਰ ਵਗੈਰਾ ਹੁੰਦਾ ਸੀ ਮੈਡਮ ਦੇਖੋ। ਤੇ ਹੁਣ ਹੈ ਜਿਹੜਾ ਹੁਣ ਇਹ ਕਹਿ ਦਿੰਦੇ ਨੇ ਨਹੀਂ ਜੀ ਫਰਨੀਚਰ। ਫਰਨੀਚਰ ਸਾਡੇ ਘਰੇ ਹੈਗਾ, ਨਹੀਂ ਜੀ ਸਾਡੇ ਘਰੇ ਗੋਲਡ ਹੈਗਾ, ਸਾਨੂੰ ਕੈਸ਼ ਦੇ ਦੋ।
ਹਾਂਜੀ।
ਠੀਕ ਹੈ ਨਾ ਜੀ, ਉਹ ਇਹ ਨੀ ਦੇਖਦੇ ਹੈਗੇ ਵੀ ਉਹ ਆਪਣੀ ਬੇਟੀ ਲਈ ਕਿਵੇਂ ਕਰਨਗੇ।
ਹਾਂਜੀ।
ਠੀਕ ਹੈ ਨਾ ਜੀ, ਸੋਚ ਨੀ ਨਾ ਰੱਖਦੇ ਹੈਗੇ ਜਿਵੇਂ ਆਪਾਂ ਕਹਿ ਦਿੰਦੇ ਹ ਵੀ ਦੇਖੋ ਵੀ ਜਿਹਨੇ ਕੁੜੀ ਦੇ ਦਿੱਤੀ ਉਹਨੇ ਸਭ।
ਹਾਂਜੀ, ਸਭ ਕੁਛ ਦੇਤਾ ਜੀ।
ਠੀਕ ਹੈ ਜੀ, ਕੋਈ ਦੇਖੋ ਕੁੜੀ ਤੋਂ ਕੋਈ ਲੁਕੋ ਕੇ ਕੋਈ ਮਾਂ ਬਾਪ ਹੈ ਕੋਈ ਰੱਖਦਾ ਨੀ ਹੁੰਦਾ ਹੈਗਾ ਦੇਖੋ। ਇਹ ਬਸ, ਸੋਚ ਸਮਾਜ ਦੀ ਗ਼ਲਤ ਹੋ ਰਹੀ ਹੈ।
ਹਾਂਜੀ ਹਾਂ ਫੇਰ ਉਹ ਪਤਾ ਕੀ ਸੋਚਦੇ ਨੇ ਵੀ ਕੁੜੀ ਨੂੰ ਇੰਨਾ ਦਾਜ ਦੇਣ ਪਾਉ, ਪਤਾ ਨੀ। ਆਪਣੀ ਕੁੜੀ ਲਈ ਘਰ ਵਾਰ ਹੈ। ਜਿਹੜਾ ਉਹ ਵਧੀਆ ਹੋਊਗਾ ਹਨਾ। ਇਹਦੇ ਕਰਕੇ ਕੀ ਹੈਗਾ ਵੀ ਉਹ ਕੁੜੀ ਨੂੰ ਪਹਿਲਾਂ ਹੀ ਮਾਰ ਦਿੰਦੇ ਨੇ ਹੈਗੇ।
ਹਾਂਜੀ। ਹਾਂਜੀ।
ਤੇ ਇੱਕ ਇਹ ਵੀ ਹੈ ਕਿ ਅੱਜ ਕੱਲ੍ਹ ਆਪਣੇ ਸਮਾਜ ਦੇ ਵਿੱਚ। ਕੁੜੀਆਂ ਨਾਲ ਜਿਹੜੀਆਂ ਹਰਕਤਾਂ ਐ, ਬਹੁਤ ਭੈੜੀਆਂ ਹੋ ਰਹੀਆਂ ਨੇ।
ਹੋ ਰਹੀਆਂ ਹਾਂਜੀ ਮੈਮ, ਇਹ ਬਹੁਤ ਵੱਡੀ ਸਮੱਸਿਆ ਹੈ।
ਹਾਂਜੀ ਹਾਂ, ਛੋਟੀ ਤੋਂ ਛੋਟੀ ਕੁੜੀ ਹੈ ਜਿਹੜੀ ਉਹ ਵੀ।
ਹਮ, ਨਹੀਂ ਹੈ। ਦੋ -ਦੋ ਸਾਲ ਦੀਆਂ, ਸਾਲ- ਸਾਲ ਦੀਆਂ।
ਹਾਂਜੀ, ਹੁਣ ਆਪਾਂ ਲਾ ਲਓ ਵੀ। ਪਿਛਲੇ ਮੰਥ ਤੋਂ ਲਾਲੋ, ਕਿ ਆਪਾਂ ਬੌਸ। ਸਾਰੀਆਂ ਨਿਊਜ਼ ਦੇਖ ਰਿਹਾ ਹਾਂ ਵੀ ਜਿੱਥੇ ਬਹੁਤ ਸਾਰੀਆਂ ਕੁੜੀਆਂ ਨੇ ਉਹ ਲਾਪਤ। ਤਾਂ ਹੋ ਗਿਆ, ਤੇ ਕਿਸੇ ਕੁੜੀ ਨਾਲ ਰੇਪ ਕੀਤਾ ਗਿਆ ਹਨਾ।
ਹਾਂਜੀ।
ਐਵੇਂ ਵੀ ਆਪਣੇ ਸਮਾਜ ਦੇ ਵਿੱਚ ਹੈ, ਜਿਹੜਾ ਆਮ ਚੱਲ ਰਿਹਾ ਹੈਗਾ।
ਚੱਲ ਰਿ, ਇਹ ਤਾਂ ਆਮ ਜਿਹੀ ਗੱਲ ਹੋ ਗਈ ਮੈਂਮ ਹੁਣ ਡੇਲੀ ਸੁਣਨ ਦੇ ਵਿੱਚ ਆਉਂਦਾ ਹੈ।
ਹਾਂਜੀ।
ਕਿ ਅਗਰ ਕੋਈ ਕੁੜੀ ਦੇਖੋ ਜੋਬ ਤੇ ਜਾ ਰਹੀ ਹੈ, ਤਾਂ ਉਹਦੇ ਨਾਲ ਰਸਤੇ 'ਚ। ਕੋਈ ਹਰਕਤ ਹੋਈ ਹੈ, ਇਏਦਾਂ ਦੀ ਦੇਖੋ। ਠੀਕ ਆ ਨਾ ਜੀ ਹਾਂ।
ਤੇ ਇਹਦੇ ਨਾਲ ਕੀ ਮਾਤਾ-ਪਿਤਾ ਲਈ ਬਹੁਤ ਔਖਾ ਹੋ ਰਿਹਾ ਹਾਂ ਅੱਜ -ਕੱਲ।
ਹਾਂਜੀ।
ਕਿ ਉਹ ਨਾ ਤਾਂ ਆਪਣੀ ਬੇਟੀਆਂ ਨੂੰ ਆਪਣੇ ਘਰ ਰੱਖ ਸਕਦੇ ਨੇ ਪੜ੍ਹਾਈ ਵੀ ਨਾ ਨਹੀਂ ਸਰਦਾ ਦੇਖੋ। ਜਿਹਦੇ ਕਰਕੇ ਵੀ ਉਹ, ਕੁੜੀ ਨੂੰ ਪਹਿਲਾਂ ਹੀ ਖ਼ਤਮ ਕਰਨਾ, ਜ਼ਰੂਰੀ,
ਜ਼ਰੂਰੀ ਸਮਝ ਰਹੇ ਨੇ, ਹਾਂਜੀ -ਹਾਂਜੀ,
ਵੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੇਕਰ, ਲੜਕੀਆਂ ਦੀ ਰੇਸ਼, ਸ਼ੂ ਹੈ, ਜਿਹੜੀ ਘੱਟਦੀ ਗਈ, ਮੁੰਡਿਆਂ ਦੇ ਮੁਕਾਬਲੇ, ਤਾਂ ਫਿਰ ਔਰਤਾਂ ਦੀ ਗਿਣਤੀ ਆ ਉਹ ਬਿਲਕੁਲ ਹੀ ਘੱਟ ਜੂਗੀ
ਹ, ਘੱਟ ਵੀ ਰਹੀ ਹੈ ਮੈਮ, ਹੁਣ ਸੁਣਨ ਦੇ ਵਿੱਚ ਵੀ ਆਉਂਦਾ ਦੇਖੋ,
ਹਾਂਜੀ ਹਾਂ,
ਹਾਂਜੀ, ਜਿਵੇਂ ਹੁਣ ਨਿਊਜ ਦੇ ਵਿੱਚ ਦਿਖਾਉਂਦੇ ਨੇ ਕਿ, ਪਹਿਲ ਆ ਦੇਖੋ
ਜਿਹੜੇ ਮੁੰਡੇ ਨੇ ਦੇਖੋ, ਉਹ ਕਮਾਰੇ ਰਹਿ ਜਾਣਗੇ ਜ਼ਿਆਦਾਤਰ ਫਿਰ ਆਪਣਾ ਵੀ ਜਿਹੜਾ ਸਮਾਜ ਆ, ਉਹ ਅੱਗੇ ਨਹੀਂ ਵੱਧ ਸਕਦਾ,
ਹਾਂਜੀ ਮੈ ਹਾਂਜੀ,
ਇਹਦੇ ਨਾਲ ਕੀ ਹੈ ਵੀ ਜਦੋਂ ਵੀ ਆਪਾਂ ਕੋਈ ਵੀ ਗਰ, ਪਾਤ ਕਰਵਾਉਦੇ ਆਗੇ, ਤਾਂ ਉਹਦੇ ਨਾਲ ਕੀ ਹੈ ਜਿਹੜਾ ਵੀ ਆਪਣੀ ਇੱਕਮਾਤ ਹੈ, ਉਹਦੀ ਸਿਹਤ ਤੇ ਬਹੁਤ ਬੁਰਾ ਅਸਰ ਪੈਂਦਾ ਕਿਉਂਕਿ, ਸਮਾਜ ਦੇ ਵਿੱਚ ਕਈ ਵਾਰ ਹੈ ਜਿਹੜੀ ਮਾਂ ਏ, ਕਿ, ਉਹ ਆਪਣੇ ਬੱਚੇ ਦਾ ਫੀਮੇਲ ਮਤਲਬ ਕੇ, ਫੋਟੀਸਾਈਡ ਕਰਵਾਉਣ ਦੇ ਲਈ ਤਿਆਰ ਨਹੀਂ ਹੁੰਦੀ ਹਨਾ, ਕਿਉਂਕਿ, ਕਿ ਮਾਂ ਲਈ, ਦੋਵੇਂ ਬੱਚੇ ਹੀ ਬਰਾਬਰ ਹੁੰਦੇ ਨੇ,
ਹਾਂਜੀ- ਹਾਂਜੀ ਹਾਂਜੀ, ਵੈਸੇ ਸਮਾਜ ਵਾਸਤੇ ਦੇਖੋ, ਗਲਤ ਗੱਲ ਹੈ ਹਨਾ ਜੀ। ਬੇਟਾ- ਬੇਟੀ ਨੂੰ ਬਰਾਬਰ ਦੀ ਅਹਿਮੀ ਦੇਣੀ ਚਾਹੀਦੀ ਹੈ, ਇਹ ਕਿਉਂ ਸੋਚਦੇ ਨੇ ਕਿ, ਬੇਟੀ ਨਈ ਕਰ ਸਕੂਗੀ, ਬੇਟਾ ਕਰ ਸਕੂਗਾ ਦੇਖੋ ਠੀਕ ਹੈ ਨਾ, ਅਜ ਕੱਲ੍ਹ ਤਾਂ, ਬੇਟੀਆਂ -ਬੇਟਿਆਂ ਤੋਂ ਅੱਗੇ ਜਾ ਰਹੀਆਂ ਨੇ, ਠੀਕ ਆ ਨਾ ਜੀ। ਕੋਈ ਜੋਬ ਤੇ ਕੋਈ, ਇੰਸਪੈਕਟਰ ਹੈ ਕੋਈ, ਮਤਲਬ ਵਿਜੀਲੈਂਸ ਬਿਊਰੋ ਲਾ ਲਓ ਕੋਈ ਡਾਕਟਰ ਲਾ ਲੋ, ਕੋਈ ਨਰਸ, ਸਲਾਹ ਲੋ ਦੇਖੋ, ਆਪਣੀ- ਆਪਣੀ ਜਿਵੇਂ ਆਪਾਂ ਕਹਿ ਦਿੰਦੇ ਵੀ, ਇੱਕ ਤਰ੍ਹਾਂ ਦੀ ਉਹ ਸਮਾਜ ਨੂੰ, ਚਲਾ ਰਹੀਆਂ ਨੇ,
ਹਾਂਜੀ
ਹਾਲਾਂਕਿ, ਮੁੰਡਾ ਤਾਂ ਨ ਇੰਨਾ, ਡਿਪੈਂਡ ਰਹਿ ਰਿਹਾ ਹੁਣ ਸਮਾਜ
ਨਹੀਂ -ਨਹੀਂ ਜੀ,
ਠੀਕ ਹੈ ਨਾ ਜੀ,
ਹਾਂਜੀ, ਹਾਂ ਪਰ ਅੱਜ- ਕੱਲ੍ਹ ਸਰਕਾਰ ਨੇ ਜਿਹੜੇ ਇਹਦੇ ਬਹੁਤ ਕਾਨੂੰਨ ਵੀ, ਬਣਾਏ ਨੇ ਇਹਦੇ ਖੋਆਂ ਨਾ,
ਹਾਂਜੀ।
ਕੇ, ਵੀ ਜਿਹੜਾ ਆਪਾਂ ਕਹਿੰਦੇ ਜਿਵੇਂ, ਅਲਟਰਾਸਾਊਂਡ ਵਗੈਰਾ ਹੁੰਦੇ, ਉਹਦੇ ਵਿੱਚ ਦੇਖ ਦੇਖੋ ਬੱਚੇ ਦਾ ਪਤਾ ਲੱਗਦਾ ਹੈਗਾ, ਹਾਂਜੀ ਹਾਂ, ਉੱਥੇ ਵੀ ਦੇਖ ਕੋ ਆਮ, ਲਿਖਿਆ ਹੋਇਆ ਦੇਖ ਦਿਆਂਗੇ ਆਪਾਂ, ਵੀ ਇਹ ਇੱਕ, ਅਪਰਾਧ ਹੈਗਾ ਦੇਖੋ ਵੀ ਇਹਦੇ, ਵਾਸਤੇ
ਕਾਨੂੰਨੀ ਪਾਰਾਦ ਹਾਂਜੀ, ਸਜ਼ਾ ਵੀ ਹੈ ਪੰਜ ਸਾਲ ਦੀ
ਹਾਂਜੀ, ਹਾਂ ਬਿਲਕੁਲ ਜੀ।
ਪਰ ਸਮਝਦੀ ਨੀ ਮੈਮ ਉਨੂੰ
ਹਾਂਜੀ ਹਾਂ ਇਹਦੇ ਨਾਲ -ਨਾਲ ਕਿ ਆਪਣੇ ਜਿਹੜੇ ਪੜ੍ਹੇ ਲਿਖੇ ਲੋਕ ਨੇ, ਸਮਝਦਾਰ ਨੇ ਉਹਨਾਂ ਨੂੰ ਜਾਗਰੂਕਤਾ, ਕੈਂਪ ਵੀ ਲਗਵਾਉਣੇ
ਤੀ ਕਰ ਹਾਂਜੀ -ਹਾਂਜੀ,
ਇਹਨਾਂ ਨਾਲ ਕਿ, ਜਿਹੜੀ ਲੋਕਾਂ ਦੀ ਸੋਚ ਹੈ, ਉਹ ਬਦਲ ਸਕਦੀ ਹੈਗੀ।
ਅੰਧ ਵਿਸ਼ਵਾਸ ਚ ਫਸੇ ਹੋਏ ਨੇ, ਦੇਖੋ ਬਾਬਿਆਂ ਕੋਲ ਜਾਂਦੇ ਨੇ, ਕਿ ਸਾਡੇ ਬੇਟੀ ਨਾ ਹੋ ਜੇਏ ਜੀ, ਬੇਟਾ ਹੋਵੇ, ਠੀਕ ਹੈ ਨਾ, ਜੀ ਦੇਖੋ ਉਹਨਾਂ ਦੇ, ਘਰ ਭਰੀ ਜਾਂਦੇ ਨੇ, ਇਹ ਨੀ ਸੋਚਦੇ ਹੈਗੇ ਜੋ ਪਰਮਾਤਮਾ ਨੇ ਦਿੱਤਾ ਸਾਨੂੰ, ਉਹੀ ਬਹੁਤ ਹੈ ਚਾਹੇ, ਉਹ ਬੇਟਾ ਹੈ, ਚਾਹੇ ਬੇਟੀ ਹੈ ਠੀਕ, ਹੈ ਨਾ ਜੀ ਹਾਂਜੀ, ਇਹ ਨੀ ਇਹਨਾਂ ਉਹਨਾਂ ਨੂੰ, ਇਹ ਨਈ ਪਤਾ ਕਿ ਕੀ ਪਤਾ, ਸਾਡਾ ਬੇਟਾ ਉਹ ਨਾ ਕਰ ਪਾਵੇ, ਜੋ ਸਾਡੀ ਬੇਟੀ ਕਰ ਲਏ ਹੈਗਾ ਨਾ ਜਿਸ
ਹਾਂਜੀ
ਹਾਂਜੀ।
ਅੱਜ -ਕੱਲ੍ਹ ਕੁੜੀਆਂ ਨੇ ਜਿਹੜੀਆਂ ਬਹੁਤ ਬਹੁਤ ਜ਼ਿਆਦਾ, ਅੱਗੇ ਜਾ ਰਹੀਆਂ ਨੇ, ਸਮਾਜ ਦੇ ਵਿੱਚ ਪੜ੍ਹਾਈ ਦੇ ਪੱਖੋਂ ਕਿਉਂਕਿ ਓਨਾਂ ਦਾ ਬੋਤ ਸਾਰੀਆਂ ਮੈਰਿਟ ਲਿਸਟਾਂ ਦੇ ਵਿੱਚ ਨਾਮ ਔਨ ਦਾ ਪਾਇਲਟ ਵਗੈਰਾ ਬਣ ਰਈਆਂ ਨੇ ਦੇਖੋ।
ਹਾਂਜੀ ਹੁਣ ਮੇਰੇ ਖਿਆਲ ਚ ਇੱਕ ਸ਼ੀਲੇ ਪਰੀਆਂ ਦੀ ਕੁੜੀ ਸੀਗੀ ਜੀ ਦੇਖੋ। ਓੱਥੋਂ ਦੀ ਮਤਲਬ ਕੁੜੀ ਪਾਇਲਟ ਬਨੀ ਇੱਕ।
ਹਾਂਜੀ ਹਾਂ, ਕਿਉਂਕਿ ਓ ਅਪਨੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਏ ਨੇ ਦੂਜਿਆਂ ਲਈ ਇੱਕ ਮਿਸਾਲ ਬਨ ਰਈਆਂ ਨੇ। ਕੇ ਕਿਸੇ ਤਰ੍ਹਾਂ ਇਸ ਚੀਜ਼ ਨੂੰ ਰੋਕਿਆ ਜਾ ਸਕੇ ਹੈਨਾ।
ਹਾਂਜੀ ਪਤਾ ਕੀ ਐ ਰੋਕਿਆ ਜਾ ਸਕਦਾ ਮੈਡਮ ਜੇ ਆਪਾਂ ਕੁੜੀਆਂ ਨੂੰ ਐਮੀਅਤ ਦੇਵਾਂਗੇ। ਅਪਣੇ ਮਨ ਦੇ ਵਿੱਚ ਏ ਭੇਦਭਾਵ ਨਈ ਰੱਖ ਦੇਖਾਂਗੇ ਕਿ ਨਈ ਬੇਟਾ ਹੋਵੇ ਬੇਟੀ ਨਾ ਹੋਵੇ ਜਿਵੇਂ ਕਿਸੇ ਦੇ ਕਤੋਂ ਦੇਖ ਦੂਸਰੀ ਕੁੜੀ ਹੋ ਜਾਂਦੀ ਹੈ। ਤਾਂ ਉਨਾਂ ਨੂੰ ਐ ਹੋ ਜਾਂਦਾ ਵੀ ਹਾਏ ਸਾਡੇ ਦੂਸਰੀ ਕੁੜੀ ਹੋਊਗੀ ਸਾਡੇ ਤੀਸਰੀ ਹੋ ਗਈ ਪਰ ਏ ਨੀ ਸੋਚਣਾ ਚਾਈਦਾ ਏ ਨੀ ਪਤਾ ਹੈਗਾ ਕਿ ਇੱਕ ਬੇਟੇ ਦੇ ਬਰਾ ਬਰ ਓ ਤਿੰਨੇ ਖੜ ਜਾਣ
ਕੋਈ ਪਤਾ ਨੀ ਮੈਮ ਏਤਾ ਜੀ। ਹਾਂਜੀ ਹਾਂ ਬਿਲਕੁਲ ਜੀ।
ਏ ਸਮਾਜ ਦੀ ਗੰਦੀ ਸੋਚ ਐ ਮੈਮ ਏਦੇ ਵਾਸਤੇ ਸਾਰਿਆਂ ਨੂੰ ਹਾਂ ਜੀ ਏਦੇ ਵਾਸਤੇ ਸਾਰਿਆਂ ਨੂੰ ਇਓ ਕਰਨਾ ਪੈਣਾ ਇਕਜੁੱਟ ਹੋਣਾ ਪੈਣਾ ਕਿ ਏ ਤਾਂ
ਪਤਾ ਕੀ ਐ ਸਰਕਾਰ ਦੁਆਰਾ ਬਣਾਏ ਹੋਏ ਜੇੜੇ ਅਪਣੇ ਐਕਟ ਹੁੰਦੇ ਨੇ ਓ ਨੀ ਕੰਮ ਕਰਦੇ ਕਿਉਂਕਿ ਏਦੇ ਨਾਲ-ਨਾਲ ਲੋਕਾਂ ਨੂੰ ਸਮਝਣ ਦੀ ਬੋਹਤ ਜੈਦਾ ਲੋੜ ਹੈਗੀ।
ਲੋਕ ਨੀ ਮੈਮ ਜਾਗਰੂਕ ਹੋ ਰੇ ਹੈਗੇ ਓ ਅੰਤਰ ਗਤੀ ਫਿਰ ਵੀ ਏ ਪਾਪ ਕਰੀ ਜਾ ਰੇ ਨੇ।
ਹਾਂਜੀ ਹਾਂ ਬਿਲਕੁਲ ਮੈਮ ਕਰਦੇ ਨੇਗੇ ਬਹੋਤ ਨੇਗੇ।
ਚਾੰਦਾ ਐ ਦੇਖੋ ਪਤਾ ਵੀ ਲੱਗਦਾ ਹੈਨਾ ਇੱਧਰ ਉੱਧਰੋਂ ਅਪਾਂ ਨਿਊਜ਼ ਦੇਖਦੇ ਆ ਪੜਦੇ ਦੇਆ ਹੂੰ ਵਿੱਚ-ਵਿੱਚ ਲੋਕ ਏ ਕਰੀ ਜਾ ਰਏ ਨੇ ਦੇਖੋ।
ਅੱਛਾ ਜੀ ਅੱਛਾ।
ਪਰ ਏ ਕਾਨੂੰਨੀ ਅਪਰਾਧ ਹੈ ਦੇਖੋ।
ਹਾਂਜੀ ਹਾਂ ਬਿਲਕੁਲ ਐ ਜੀ। ਏ ਤਾਂ ਹੁਨ ਅਪਨੇ ਜੇੜੀਆਂ ਪੁਰਾਨੀਆਂ ਬੁੜੀਆਂ ਨੇ ਓ ਨਈ ਸਮਝ ਰਈਆਂ ਇਸ ਚੀਜ਼ ਨੂੰ ਐਨਾ। ਓ ਜਿਵੇਂ ਕੈ ਦਿੰਦੀਆਂ ਨੇ ਕਿ ਆੱਜ ਕਾੱਲ ਦੀਆਂ ਨੂੰਹਾ ਨੂੰ ਵੀ ਸਾਨੂੰ ਤਾਂ ਪੁ ਤਾ ਈ ਚਾਈਦਾ ਉਨਾਂ ਨੂੰ ਮੈਂਟਲੀ ਤੌਰ ਤੇ ਵੀ ਟੋਰ
ਪੈਲਾਂ ਓ ਸਟਾਰਟਿੰਗ ਤੋਂ ਈ ਲੱਗ ਜਾਂਦੀਆਂ ਨੇ ਪੈਲਾ ਬੱਚਾ ਵੀ ਨੀ ਹੁੰਦਾ ਓ ਵੀ ਲੱਗ ਜਾਂਦੀਆਂ ਨੇ।
ਹਾਂਜੀ।
ਠੀਕ ਐ ਨਾ ਜੀ ਪਰ ਓ ਏਨੀ ਨਾ ਸੋਚ ਦੀ ਹੈਗੀਆਂ ਵੀ ਅਸੀਂ ਵੀ ਕਿਸੇ ਦੀ ਕੁੜੀਆਂ ਹੈਗੀਆਂ ਸੀ।
ਹਾਂਜੀ ਹਾਂ। ਜੇ ਅਸੀਂ ਕੁੜੀਆਂ ਦੇ ਤਾਂ ਈ ਅਸੀਂ ਅਪਣਾ ਘਰ ਪਰਿਵਾਰ ਐ ਜੇੜਾ ਅੱਗੇ ਚੱਲਾ ਸਕੇਆ।
ਜੇ ਆ ਜਿਵੇਂ ਹੁਣ ਦੇਖੋ ਜੀ ਪੇਂਡੂ ਭਾਸ਼ਾ ਚ ਕੈ ਦਿੰਦੇ ਹੀ।
ਹਾਂ
ਵੀ ਜੇ ਨੇਰੀ ਐ ਤਾਂ ਮ੍ਹੀਂ ਵੀ ਆਊਗਾ ਜੇ ਬੇਟੀ ਐ ਤਾਂ ਬੇਟਾ ਵੀ ਹੋਜੂਗਾ ਏ ਸੋਚ ਤੁਸੀਂ ਕਿਉਂ ਓ ਕਰ ਰੇ ਓ?
ਹਾਂਜੀ ਹਾਂ ਕਿਉਂਕਿ ਟਾਈਮ ਟਾਈਮ ਦੀ ਗੱਲ ਹੁੰਦੀ ਐ ਦੇਖੋ ਹੈਨਾ ਏ ਨਾਗੇ ਕੱਲਾ ਵੀ ਇੱਕ ਇੱਕ ਬੰਦੇ ਤੇ ਨਿਰਭਰ ਕਰਦਾ ਇਹ ਸਬ ਤੇ ਈ ਕਰਦਾ ਐਨਾ।
ਜੀ ਹਾਂਜੀ।
ਵੀ ਇਸ ਤਰ੍ਹਾਂ ਆਪਾਂ ਨੂੰ ਜਿਹੜੀ ਆਪਣੇ ਸਮਾਜ ਦੇ ਵਿੱਚ ਇੱਕ ਬੁਰਾਈ ਹੈ ਭਰੂਣ ਹੱਤਿਆ ਵਾਲੀ ਫੀਮੇਲ ਫੋਟੀਸਾਈਡ ਵਾਲੀ ਇਹਨੂੰ ਖਤਮ ਕਰਨਾ ਚਾਹੀਦਾ। ਤਾਂ ਹੀ ਜਿਹੜਾ ਆਪਣਾ ਵਧੀਆ ਹੈਗਾ ਸਮਾਜ ਵਧੀਆ ਵਧੀਆ ਵੀ ਹੋ ਸਕਦਾ ਹੈ ਤੇ ਆਪਾਂ ਲੋਕਾਂ ਨੂੰ ਇੱਕ ਚੰਗੀ ਸੇਧ ਵੀ ਦੇ ਸਕ
ਦੇ ਸਕਦੇ ਹੀ ਹਾਂਜੀ
ਠੀਕ ਹੈ ਜੀ ਮੈਮ ਚਲੋ ਜੀ ਤੰਨਵਾਦ ਜੀ।
ਥੈਂਕ ਯੂ